ਹੈਲੋ! ਸਤਿ ਸ੍ਰੀ ਅਕਾਲ ਜਸ ਜਸਮੀਤ।
ਸਤਿ ਸ੍ਰੀ ਅਕਾਲ ਮਨਪ੍ਰੀਤ। ਠੀਕ ਆ, ਬਸ ਠੀਕ ਆ ਤੂੰ ਦੱਸ ਠੀਕ ਹੈ।
ਹਾਂ ਮੈਂ ਵੀ ਬਹੁਤ ਵਧੀਆ, ਮੈਂ ਖਿਆ ਚੱਲ ਸੁ਼ ਕਰ ਆ ਤੂੰਸੀ ਯਾਦ ਕਰ ਲਿਆ, ਮੈਂ ਤਾਂ ਨਾ ਤੈਨੂੰ ਯਾਦ ਕਰਦੀ ਪਈ ਸੀ। ਮੈਂ ਕਿਹਾ ਚੱਲ ਵੀ ਮਨਪ੍ਰੀਤ ਨੂੰ ਫੋਨ, ਜਸਪ੍ਰੀਤ ਨੂੰ ਫੋਨ ਕਰਾਂਗੀ, ਫੇਰ ਉਹਨੂੰ ਦੱਸਾਂਗੀ। ਪਤਾ ਕਿਵੇਂ ਸਾਡੇ ਨਾ ਇੱਥੇ ਸਰਪੰਚ ਨੇ ਨਾ ਉਹ ਕੀਤਾ ਹੋਇਆ ਹੈ ਵੀ ਨਾ ਤੁਸੀਂ ਸਿਲਾਈ ਸੈਂਟਰ ਸਿੱਖ ਸਕਦੇ ਹੋ, ਜੇ ਕਿਸੇ ਨੇ ਸਿੱਖਣਾ ਹੋਵੇ।
ਅੱਛਾ।
ਇੱਥੇ ਸਾਡੇ ਪਿੰਡ ਦੀਆਂ ਜਨਾਨੀਆਂ ਤੇ ਕੁੜੀਆਂ ਛੇਲੀਆਂ ਸਾਰੀਆਂ ਜਾਂਦੀਆਂ ਨੇ ਉੱਥੇ ਸਿਲਾਈ ਸੈਂਟਰ ਸਿੱਖਣ ਤੇ ਫਿਰ ਮੈਂ ਵੀ ਜਾਣ ਲੱਗੀ ਹਾਂ ਹੁਣ, ਕਿਉਂਕਿ ਨਾ ਬਹੁਤ ਵਧੀਆ ਅਹ ਉਹ ਟਾਈਮ ਉਹਨਾਂ ਦਾ ਇਹ ਹੈ ਵੀ ਤੁਸੀਂ ਗਿਆਰਾਂ ਵਜੇ ਜਾਓ ਤੇ, ਦੋ ਵਜੇ ਆਪਣੇ ਘਰ ਆ ਜਾਓ।
ਅਤੇ ਉਹ
ਕੀ?
ਆਪਣਾ, ਉਹ ਸਮਾਨ ਆਪਣਾ ਹੀ ਦਿੰਦੇ ਨੇ, ਕਿ ਆਪਣੇ ਘਰੋਂ ਲੈ ਕੇ ਜਾਣਾ ਹੁੰਦਾ।
ਨਹੀਂ -ਨਹੀਂ ਪਤਾ ਕਿਂਉ ਉਹਨਾਂ ਨੇ ਮਸ਼ੀਨਾਂ ਮੰਗਾਈਆਂ ਹੋਈਆਂ ਨੇ ਕੱ ਕੱਪੜੇ ਸੂਣ ਦੀ ਆ ਤੇ ਫੇਰ ਮਸ਼ੀਨਾਂ ਵੀ ਨੇ ਉੱਥੇ। ਤੇ ਤੈਨੂੰ ਨਾ ਕੱਪੜੇ ਵੀ ਦੇਣਗੇ ਉਹ, ਜਿਵੇਂ ਆਸ -ਪਾਸ ਦੇ ਆਪਣੇ ਮੰਮੀ ਦੇ ਤੂੰ ਕੱਪੜੇ ਲੈ ਸਕ ਦੀ ਆ। ਮੰਮੀ ਦੇ ਕੱਪੜੇ ਲੈ ਕੇ ਜਾ ਸਕਦੀ ਆ। ਐ! ਆਪਣੀ ਤਾਈਆਂ, ਚਾਚੀਆਂ ਦੇ ਕੱਪੜੇ ਸੂਟ ਲੈ ਜਾ, ਉਹ ਉੱਥੇ ਸਿੱਖ ਲਾ।
ਸਾਡੇ ਇੱਥੇ ਵੀ ਸਰਪੰਚ ਨੇ ਐਲਾਨ ਕੀਤਾ ਸੀ, ਪਰ ਉਹਨਾਂ ਨੇ ਟਾਈਮਿੰਗ ਨਹੀਂ ਦੱਸੀ ਸਾਨੂੰ ਕਿ ਕਿੰਨੇ ਵਜੇ ਆਉਣਾ ਹੈ।
ਅੱਛਾ। ਹਜੇ ਤੁਹਾਡੇ ਸ਼ੁਰੂ ਨੀ ਹੋਇਆ ਕੀ?
ਨਹੀਂ ਸਾਡੇ ਨੀ ਸ਼ੁਰੂ ਹੋਇਆ। ਚੱਲ ਮੈਂ ਕੋਈ ਨਾ ਤੇਰੇ ਕੋਲ ਆ ਜਿਆ ਕਰਾਂਗੀ, ਆਪਾਂ ਦੋਵੇਂ ਸਹੇਲੀਆਂ ਇਕੱਠੇ ਹੋ ਕੇ ਕਰ ਲਿਆ ਕਰਾਂਗੀ। ਨਾਲੇ ਜੀ, ਨਾਲੇ ਮਨ ਵੀ ਲੱਗ ਜਿਆ ਕਰੋਗਾ।
ਹਾਂ ਹੁਣ ਆ, ਮੈਨੂੰ- ਮੈਨੂੰ ਦੱਸ ਦਿਨ ਹੋ ਗਏ ਨੇ ਜਾਂਦੀ ਨੂੰ, ਤੇ ਨਾ ਉਹਨਾਂ ਨੇ ਨਾ ਸਾਨੂੰ ਪਹਿਲਾਂ ਦਾ ਸੂਠ ਨੂੰ ਕੱਟਣਾ ਸਿਖਾਇਆ। ਵੀ ਕਿਵੇਂ ਸੂਟ ਕੱਟਦੇ ਨੇ, ਸਲਵਾਰ ਕਿਵੇਂ ਕੱਟਦੇ ਨੇ, ਪਹਿਲੇ ਦਿਨ ਸਾਨੂੰ ਸਲਵਾਰ
ਅੱਛਾ, ਤੂੰ ਕੋਈ ਸੂਟ ਵਗੈਰਾ ਸਿ ਸ ਖਣੇ
ਹਾਂ-ਹਾਂ ਮੈਂ ਨਾ ਆਪਣੀ ਚਾਚੀ ਦਾ ਸੂਟ ਸਿਊਉਣ-ਸਿਊਉਣ ਲੱਗੀ ਹੋਈ ਆ ਤੇ ਮੈਂ ਆਪਣੇ ਚਾਚੀ ਦਾ ਹੀ ਸੂਟ ਸਿਉਵਾਂਗੀ ਹਜੇ ਤਾਂ ਉਹ ਦੇ ਤੋਂ ਬਾਅਦ ਫੇਰ ਮੈਂ ਦੇਖਾਂਗੀ ਕਿਵੇਂ ਕਿਦਾ ਸੂਟ ਸਿਊਣਾ ਏ ਹੇ ਤਾਂ ਕਰਕੇ ਤੇ ਫੇਰ ਮੇਰੀ ਚਾਚੀ ਨੇ ਮੈਨੂੰ ਸੂਟ ਦੇਤਾ ਸੀ, ਉਹਨਾਂ ਦਾ ਸੂਟ ਸਿਉ ਕੇ ਫੇਰ ਮੈਂ ਅੱਗੇ ਕੋਈ ਹੋਰ ਸ ਹਜੇ ਤਾਂ ਮੈਂ ਆਪਣੀ ਚਾਚੀ ਦਾ ਹੀ ਸਣ ਤੇ ਲੱਗੀ ਹੋਈ ਹਾਂ ਸੁ ਸੂਠ ਤੇ ਨਾ ਹਾਂ ਤੇ ਫੇ ਹਾਂ ਫੇਰ ਉਹਨਾਂ ਨੇ ਮੈਨੂੰ ਕਮੀਜ਼ ਕੱਟਣੀ ਪਾਤੀ ਹੁਣ ਮੈਂ ਸੂਟ ਤਾਂ ਕੱਟ ਲੈਂਦੀ ਆ, ਤੇ ਹਜੇ ਮੇਰਾ ਹ ਹੱਥ ਥੋੜਾ ਜਿਹਾ ਟੈਟ ਵੀ ਹਜੇ ਨਵਾਂ-ਨਵਾਂ ਹੈ ਤਾਂ ਕਰਕੇ ਮੈਂ ਰਾਮ-ਰਾਮ ਨਾਲ ਦੋ ਤਿੰਨ ਦਿਨ ਚ ਧੂ ਲੇਂਦੀ ਆਂ, ਹੁਣ ਯਾਰ ਵੇਖ ਸੂਟਾਂ ਦੀ ਸਿਲਾਈਆਂ ਦੀ ਏਨੀ ਮੇਂਗੀ-ਮੇਂਗੀ ਚਲਾਈ ਜਾਂਦੀ ਆ, ਸਾਨੂੰ ਆਪੇ ਸਾਨੂੰ ਆਪਣਾ ਹੁਨਰ-ਹੁਨਰ ਹੋਣਾ ਚਾਈਦਾ ਨਾ ਬੰਦੇ ਚ ਵੀ ਕੰਮ ਕਾਰ ਸਿੱਖ ਲਵੇ ਕੱਲ ਨੂੰ ਓ ਆਪਣੇ ਕੰਮ ਵੀ ਆਏਗਾ। ਆਪਾਂ ਆਪਣੇ, ਨਈ ਜ਼ਾਦਾ ਆਪਣੇ ਘਰ-ਘਰ ਦੇ ਸੂਟ ਤਾਂ ਸਿਓ ਸਕਦੇ ਨੇ ਨਾ।
ਸਈ ਗੱਲ ਐ ਯਾਰ ਨਾਲੇ ਆਪਾਂ ਨੂੰ ਕੁਛ ਸਿੱਖਣ ਨੂੰ ਵੀ ਮਿਲੁਗਾ ਆਪਾਂ ਬਾ ਆਪਾਂ ਬਾਚ ਕਿਸੇ ਐਮਰਜੈਂਸੀ ਚ ਖੁਦ ਵੀ ਸੀ ਸਕਦੇ ਨੇ ਆਪਣਾ ਸੂਟ।
ਓ ਅ ਸਾਰੇ ਫਰਸ਼ੀ ਸਲਵਾਰਾਂ ਸਟ੍ਰੇਟ ਸਲਵਾਰਾ, ਸਿੱਧੀ ਸਲਵਾਰਾ, ਸਿੰਪਲ ਸਲਵਾਰਾ
ਹੋਣੀ ਆ, ਤੇ ਹੁਣ ਸਿੱਖਦੀ ਏ ਸਭ ਤੋ।
ਹਾਂ-ਹਾਂ ਐਨ ਵੱਧੀਆ ਪਟਿਆਲਾ ਸ਼ਾਹੀ ਸਲਵਾਰ ਹੈ, ਅਲੱਗ-ਅਲੱਗ ਤਰ੍ਹਾਂ ਦੇ ਕਮੀਜ਼, ਟਰਾਊਜ਼ਰ, ਪਲਾਜ਼ੋ, ਸਾਰੀ ਕੁੜਤੀਆਂ, ਫਰਾਕਾਂ, ਸਾਰੀ ਚੀਜ਼ਾਂ ਸਿਖਾ ਰਹੇ ਨੇ ਓ। ਏਨਾ ਦਿਲ ਲੱਗਦਾ ਓੱਥੇ ਜਾ ਕੇ।
ਹਾਂ ਕੋਈ ਨਾ ਚੱਲ ਮੈਂ ਵੀ ਤੇਰੇ ਨਾਲ ਜਾਏਆ ਕਰਾਂਗੀ ਠੀਕ ਐ। ਮੈਂ ਕੋਈ ਨਾ ਤੇਰੇ ਘਰੇ ਆ ਜਾਏਆ ਕਰਾਂਗੇ ਫੇਰ ਓਧਰੋਂ ਚਲਾ ਕਰਾਂਗੇ ਆਪਾਂ।
ਮਸਾ ਤੁ ਆਈ
ਯਾਰ ਮੈਂ ਵੀ ਕੁੱਛ ਸਿੱਖ ਲਾਂਗੀ ਨਾਲੇ ਕੁਛ ਸਿੱਖਣ ਤੋਂ ਈ ਕੁੱਛ ਓਂਦਾ। ਨਾਲੇ ਅੱਛੀ ਗਲ ਏ ਕੁਛ ਸਿੱਖਣਾ, ਨਈ ਵੈਸੇ ਤੂੰ ਅੱਛਾ ਕੰਮ ਕਰ ਰਈ ਏ ਕੁੱਛ-ਕੁੱਛ ਸਿੱਖਣ- ਸਿੱਖਾਂਗੇ ਆਪਾਂ ਤਾਂ ਈ ਤਾਂ ਸਾਨੂੰ ਕੁਛ ਓਨਾ ਨਾਲੇ ਆਪਣੇ ਆਪਣੇ ਜਿਵੇਂ ਪੈਸੇ ਬਚਦੇ ਨੇ ਐ ਏਸ ਚ ਤਾਂ, ਸਾਨੂੰ ਆਪੇ ਪੈਸੇ ਮਿਲਦੇ ਨੇ।
ਹਾਂ-ਹਾਂ। ਹਜੇ ਤਾਂ ਓਨਾਂ ਨੇ ਨਾ ਏ ਨਾ ਆਪਣੇ ਭਰਾ ਨੂੰ ਤੂੰ ਚੁੱਪ ਕਰਾ ਲੈ ਯਾਰ ਏ ਤੇਰਾ ਭਰਾ ਬੜੇ ਰੌਲੇ ਪਾਂਦਾ ਪੇਆ, ਏਨੂੰ ਕੈਦੇ ਕਿ ਟਿੱਕ ਕੇ ਬੈਜਾ ਕੀ ਹਾਂ ਏਨੂੰ ਚੁੱਪ ਕਰਾਲਾ ਮਾੜਾ ਜੇਆ, ਏ ਚੁੱਪ ਵੀ ਨੀ ਹੁੰਦੇ ਪਏ ਨਾ, ਮੈਨੂੰ ਤੇਰੀ ਵਾਜ਼ ਨੀ ਸਮਝ ਆਂਦੀ ਪਤਾ ਕੀ ਤੇ ਥੋੜਾ ਨਾ ਹਜੇ ਤਾਂ ਮਤਲਬ ਜੀਵੇ ਪੰਜ ਓ ਤਾ ਸਿੱਖ ਪਰ ਸਖੋਣ ਵਾਲੇ ਤਾਂ ਪੰਦਰਾਂ ਸੌ ਰੁਪਏ ਮੀਨਾ ਲੇਂਦੇ ਨੇ, ਤੇ ਨਾ ਓਵੇ ਤੂੰ, ਤੇਨੂੰ ਜਿਵੇਂ ਆਪਾਂ ਨੂੰ ਸਰਕਾਰ ਵੱਲੋਂ ਮਿਲਣਾ ਤੇ ਨਾ ਪੰਜ ਸੌ ਰੁਪਏ ਚ ਸਰਜੂਗਾ ਪੰਜ ਸੌ ਰੁਪਈਆ ਮੀਨਾ ਦੇਣਾ ਤੇਨੂੰ ਨਾ ਵੱਧੀਆ ਸਿਲਾਈ ਸਿਖਾਵਾਂਗੇ ਓ, ਤੂੰ ਦੋ ਮੀਨੇ ਤੇ ਨਾ ਵੱਧੀਆ ਦਰਜਨ ਬਣ ਜੇਗੀ ਫੇਰ ਤਾਂ ਤੂੰ ਐਵੇਂ ਕਰ ਸਕਦੀ ਐ ਨਾ ਵੀ ਇੱਕ ਵਾਰ ਤੇਨੂੰ ਖਾਣਾ ਆ ਗੇਆ ਫੇਰ ਤੂੰ ਆਪਣੇ ਘਰੇ ਬੈਕੇ ਸੂਟ ਸੀ ਸਿਓਣੇ ਸਟਾਟ ਅ ਸ਼ੁਰੂ ਕਰਦੀ।
ਸਲਾਈਆਂ ਹੋ ਰਈਆਂ ਨੇ ਹੁਣ ਆਪਾ ਕੀ ਕਰੀਏ।
ਤੇ ਯਾਰ
ਚਲ ਮੈ ਤੇਰੇ ਨਾਲ ਨਾ ਕੱਲ ਤੋਂ ਜਾਏਆ ਕਰਾਂਗੀ ਠੀਕ ਐ ਨਾ?
ਹਾਂ ਤੇ ਨਾ ਆਪਣੀ ਰੋਜ਼ੀ -ਰੋਟੀ ਚੱਲਣੀ ਸ਼ੁਰੂ ਹੋ ਜਾਂਦੀ ਐ ਨਾ।
ਚਲ ਯਾਰ, ਨਾਲੇ ਆਪਣੇ ਕੁਛ ਪੈਸੇ ਬਣਦੇ ਨੇਂ, ਆਪਾਂ ਕੋਈ ਐਮਰਜੈਂਸੀ ਵਿੱਚ ਆਪਣੇ, ਜੇ ਸਾਡੇ ਕੋਲ ਪੈਸੇ ਹੋਣਗੇ ਤਾਂ ਫ਼ੇਰ ਆਪਾਂ ਓਨਾਂ ਦਾ ਇਸਤੇਮਾਲ ਵੀ ਕਰਲਾ ਗੇ।
ਤੇ ਹੋਰ ਆਪਣੇ ਘਰਦੇਆਂ ਦੀ ਵੀ ਜ਼ਰੂਰਤ ਪੂਰੀ ਕਰ ਸਕਦੇ ਨੇਂ ਆਪਾਂ। ਯਾਰ ਕੋਈ ਕੰਮ ਛੋਟਾ-ਵੱਡਾ ਨੀਂ ਹੁੰਦਾ, ਸਾਰੇ ਕੰਮ ਬਰਾਬਰ ਹੁੰਦੇ ਨੇ, ਸਿਰਫ਼ ਇਹ ਤਾਂ ਸਾਡੇ ਮਨ ਦੀ ਸੋਚ ਸੋਚ ਐ, ਵੀ ਆਪਾਂ ਇਹ ਕੰਮ ਨੀਂ ਕਰਨਾ, ਇਹ ਕੰਮ ਨੀਂ ਕਰਨਾ, ਕੰਮ ਸਾਰੇ ਵਧੀਆ ਨੇਂ ਜਿੰਨਾ ਆਪਾਂ ਕੰਮ ਕਰਾਂਗੇ ਉਹਨਾਂ ਚੰਗਾ ਰਹੇਗਾ
ਯਾਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੈਨੂੰ ਤੂੰ ਤੇਰੇ ਤੂੰ ਇੰਨਾ ਅੱਛਾ ਕੰਮ ਕਰ ਰਹੀ ਏ। ਨਾਲੇ ਤੈਨੂੰ ਇਤਨਾ ਉਹ ਏ ਹੁਨਰ ਏ ਤੇਰੇ ਵਿੱਚ। ਤੈਨੂੰ ਕੁਛ ਸਿੱਖਣਾ ਆਊਗਾ, ਅੱਛੀ ਗੱਲ ਏ ਕੰਮ ਕਰਨਾ ਵੀ। ਕੋਈ ਕੰਮ ਵੈਸੇ ਛੋਟਾ-ਵੱਡਾ ਡਾ ਨੀਂ ਹੁੰਦਾ ਆਹ ਗੱਲ ਮੈਂ ਤੇਰੀ, ਬਹੁਤ ਅੱਛੀ ਲੱਗੀ ਮੈਨੂੰ ਤੇਰੀ।
ਹਾਂ, ਤੇ ਨਾਂ ਮੈਂ ਤਾਂ ਸੋਚਿਆ ਸੀ ਮੈਂ ਕਿਹਾ ਚੱਲ ਤੈਨੂੰ ਵੀ ਦੱਸ ਦੇਵਾਂ ਤੂੰ ਤੇ ਮੈਨੂੰ ਪਤਾ ਸੀ ਤੂੰ ਮਨਾ ਨੀਂ ਕਰਨਾ। ਤੂੰ ਤੇ ਜਰੂਰ ਚੱਲੇਗੀ, ਤੈਨੂੰ ਤਾਂ ਆਪ ਬੜਾ ਪਸੰਦ ਐ ਮੇਰੇ ਕੰਮ ਕਰਨੇ, ਮੈਂ ਕਿਹਾ ਚੱਲ ਤੈਨੂੰ ਦੱਸਦਾ। ਤੇ ਫੇਰ ਆਪਾਂ ਦੋ-ਦੋਵੇਂ ਸਹੇਲੀਆਂ ਇਕੱਠੀ ਚਲੀ ਜਾਇਆ ਕਰਾਂਗੇ, ਨਾਲੇ ਤੂੰ ਵੀ ਸਿੱਖ ਲੀ, ਇਹ ਤਾਂ ਸਾਡੇ ਫਾਇਦੇ ਵਾਸਤੇ ਈ ਐ, ਸਾਡਾ ਕਿਹੜਾ ਇਹਦੇ ਚ' ਨੁਕਸਾਨ ਹੋਣਾ। ਆਪਾਂ ਵਧੀਆ ਕਰਾਂਗੇ, ਵਧੀਆ ਐਨ ਸਿੱਖਾਂਗੇ, ਕੀ ਕੱਲ ਨੂੰ ਉਹਨਾਂ ਦਾ ਵੀ ਨਾਂ ਰੋਸ਼ਨ ਹੋਵੇ ਜਿਹੜੇ ਸਾਨੂੰ ਸਿਖਾ ਰਹੇ ਨੇਂ। ਵਧੀਆ ਕੰਮ ਕਰਾਂਗੇ ਤਾਂ ਹੀ ਕੁਛ ਫਲ
ਨਾਲੇ ਉਹਨਾਂ ਦਾ ਵੀ ਨਾਂ ਰੌ ਰੋਸ਼ਨ ਹੋਊਗਾ ਜੇ ਆਪਾਂ ਆਪਣੇ ਘਰੇ ਬਹਿ ਕੇ ਲੋਕਾਂ ਦੇ ਸੂਟ ਸਿਵਾਂਗੇ, ਨਾਲੇ ਸਾਡੇ ਮਾਂ-ਪਿਓ ਦਾ ਵੀ ਤਾਂ ਨਾਂ ਰੋਸ਼ਨ ਹੋਣਾ। ਲੋਕਾਂ ਨੇ ਕਹਿਣਾ ਕਿ ਉਸਦੀ ਕੁੜੀ ਐਵੇਂ ਸੂਟ ਸੀਂਦੀ ਐ। ਸਾਡੇ ਮਾਂ-ਪਿਓ ਦਾ ਵੀ ਤਾਂ ਨਾਮ ਰੋਸ਼ਨ ਈ ਹੋਣਾ ਐ।
ਹਾਂ-ਹਾਂ ਬਿਲਕੁਲ ਸਹੀ ਐ ਮੈਂ ਤਾਂ ਕਹਿੰਦੀ ਆ ਵੀ ਤੂੰ ਵੀ ਸਿੱਖ ਲਾ। ਕਿਸੇ ਪਾ, ਕਿਸੇ ਦੁਕਾਨ ਤੇ ਈ ਬੰਦਾ ਲੱਗ ਜਾਵੇ ਨਾਂ ਜਿਵੇਂ, ਉੱਥੇ ਵੀ ਬੰਦਾ ਮਾਰ ਨੀਂ ਖਾਂਦਾ। ਆਪਣੀ ਕਮਾਈ ਕਰਨੀ ਤਾਂ ਬਹੁਤ ਜ਼ਰੂਰੀ ਆਂ, ਆਪਣੇ ਘਰਦਿਆਂ ਦੀ ਵੀ ਜ਼ਰੂਰਤ ਪੂਰੀ ਕਰ ਸ ਸਕਦਾ ਬੰਦਾ, ਆਪਣੀ ਵੀ ਪੂਰੀ ਕਰ ਲਏਗਾ।
ਬਿਲਕੁਲ ਸਹੀ ਗੱਲ ਐ, ਹੁਣ ਆਪਾਂ ਨੂੰ ਵੇਖ ਪੈਸੇ ਨਹੀਂ ਹੁੰਦੇ, ਆਪਾਂ-ਆਪਣੇ ਮਾਂ-ਪਿਓ ਕੋਲੋਂ ਮੰਗਦੇ ਨੇਂ ਹੁਣ ਆਪਾਂ ਕੁਛ ਕਰਾਂਗੇ, ਆਪਣਾ ਕਰੀਅਰ ਬਣਾਵਾਂਗੇ ਨਾਲੇ, ਹੁਣ ਜੇ ਆਪਾਂ ਕੁਛ ਕਰਾਂਗੇ ਤਾਂ ਸਾਡੇ ਕੋਲ ਪੈਸੇ ਆਉਣਗੇ ਤਾਂ ਫ਼ੇਰ ਆਪਾਂ ਆਪਣੇ ਮਾਂ-ਪਿਓ ਕੋਲੋਂ ਮੰਗ-ਮੰਗਣਾ ਨੀਂ ਪੈਣਾ ਸਾਨੂੰ। ਆਪਣਾ, ਆਪੇ ਈ ਆਪਣੇ ਪੈਸਿਆਂ ਨਾਲ ਖਰਚਾ-ਪਾਣੀ ਕਰ ਲਿਆ ਕਰਾਂਗੇ।
ਉਹੀ ਤੇ ਨਾ ਯਾਰ ਤਾਂਹੀ ਤੇ ਮੈਂ ਤੈਨੂੰ ਕਹਿ ਰਹੀ ਸੀ। ਵੀ ਨਾ ਤੂੰ ਵੀ ਸਿੱਖ ਲਾ, ਮੈਂ ਵੀ ਸਿੱਖ ਲਾਂਗੀ, ਵਧੀਆ ਚੱਲ ਜੇਗਾ ਤੇ ਫੇਰ ਆਪਾਂ ਦੋਵੇਂ ਨਾ ਐਨ ਮਤਲਬ ਕਿ ਵਧੀਆ, ਚੰਗੀ ਤਰ੍ਹਾਂ ਸਾਰਾ ਸਿੱਖ ਕੇ, ਵਧੀਆ ਕੰਮ-ਕਾਰ ਕਰਕੇ, ਹੈਂ ਆਪਣਾ ਕਿੱਥੇ ਨਾਂ ਆਪਾਂ ਦੋਵੇਂ ਐਵੇਂ ਕਰਾਂਗੇ ਆਪਾਂ ਨਾਂ ਸਾਰਾ ਸਿੱਖ ਕੇ ਹਾਂ ਮੈਂ ਵੀ ਇਹੀ ਲੱਗੀ ਸੀ ਕਹਿਣ, ਆਪਾਂ ਦੋਵੇਂ ਇੱਕ ਈ ਦੁਕਾਨ ਖੋਲ ਲਾਂਗੇ। ਉੱਥੇ ਕਿਰਾਏ ਤੇ ਲੈ ਲਾਂਗੇ ਪੰਦਰਾਂ-ਦੋ ਹਜ਼ਾਰ ਚ' ਦੁਕਾਨ। ਕਿਰਾਏ ਤੇ ਮਿਲ ਜਾਣੀਆਂ, ਮਸ਼ੀਨਾਂ ਸਾਡੇ ਕੋਲ ਹੈਗੀਆਂ ਨੇ। ਆਪਾਂ ਵਧੀਆ, ਜਿਵੇਂ ਆਪਣੇ ਪਿੰਡ ਦੇ ਨੇਂ, ਹਾਂ ਆਂਢ-ਗੁਆਂਢ ਦੇ ਨੇ ਤੇ ਸਾਰੇ ਸਾਡੇ ਕੋਲ ਸੂਟ ਸਵਾਇਆ ਕਰਾਂਗੇ ਆਪਾਂ ਦੋਵੇਂ ਆਰਾਮ ਨਾਲ ਆਪਣੀ ਕਮਾਈ ਅੱਧੀ-ਅੱਧੀ ਵੰਡ ਲਿਆ ਕਰਾਂਗੇ। ਤੇ ਨਾਲੇ ਈ ਸਾਡਾ ਕੰਮ ਚੱਲਦਾ ਰੳਗਾ, ਤੇ ਨਾਲੇ ਈ ਸਾਨੂੰ ਬੜਾ ਫੈਦਾ ਹੋਣਾ ਇਦੇ ਚ ਤੇ ਆਪਣੇ ਘਾਰ ਦੇ ਆਉਂਦੇ ਨੇ ਕੰਮ ਮੈਂ ਤਾਂ ਕੈਂਨੀ
ਚਲੋ ਕੋਈ ਨੀ, ਮੈਂ ਤੇਰੇ ਨਾਲ ਤੇਰੇ ਨਾਲ ਚੱਲਿਆ ਕਰੂੰਗੀ ਕੱਲ ਤੋਂ, ਆਪਾਂ ਦੋਵੇਂ ਇਕੱਠੇ ਜਾਇਆ ਕਰ ਕਰਾਂਗੇ। ਜਦੋਂ ਆਪਾਂ ਨੂੰ ਜਦੋਂ ਆਪਾਂ ਸਿੱਖ ਲਾਂਗੇ, ਫੇਰ ਆਪਾਂ ਆਪਨੀ ਦੁਕਾਨ ਲੈ ਲਿਵਾਂਗੇ।
ਹਾਂ- ਹਾਂ ਬਿਲਕੁਲ ਸਈ ਐ। ਆਪਾਂ ਨਾ ਐਵੇਂ ਈ ਕਰਾਂਗੇ, ਤੂੰ ਵੀ ਨਾ ਸਿੱਖ ਲੈ ਉਤੋਂ ਬਾਦ ਆਪਾਂ
ਤਾਂ ਮੰਮੀ ਹੋਰਾਂ ਨੇ ਮਨਾ ਈ ਨੀ ਕਰਨਾ
ਹਾਂ-ਹਾਂ, ਉ ਤੇ ਚੱਲ ਕੋਈ ਗੱਲ ਨੀ ਤੇ ਕੰਮ ਵੀ ਤਾਂ ਵਧੀਆ ਐ ਨਾ ਕੰਮ ਵੀ ਤਾਂ ਸੁਣ ਕੇ ਨੀ ਮਨਾ ਕਰਨਾ, ਇੰਨਾ ਚੰਗਾ ਕੰਮ ਕਰਨਾ ਹਾਂ ਤੇ ਇੰਨਾ ਚੰਗਾ ਕੰਮ ਏ ਯਾਰ ਇਤੋ ਵਧੀਆ ਕੰਮ ਹੋਰ ਹੋ ਈ ਨੀ ਸਕਦਾ। ਪੰਜਾਬਣ ਵਾਸਤੇ ਤਾਂ ਖਾਸ ਕਰ ਸਰਦਾਰਨੀਆਂ ਤੇ ਐਵੇਂ ਈ ਸੂਟ ਪਾਂਦੀਆਂ ਨੇ ਵ ਵਧੀਆ ਟੋਰ ਟੂਰ ਕੱਢ ਕੇ, ਹਨਾ ਤੇ ਫੇਰ ਆਪ ਪਾਂ ਜ਼ਰੂਰ ਕਰਾਂਗੇ। ਚੱਲ ਚੰਗਾ ਯਾਰ, ਸਾਰਿਆਂ ਨੂੰ ਸਸ ਸ਼੍ਰੀ ਕਾਲ ਬੁਲਾਈ, ਠੀਕ ਏ ਚੰਗਾ। ਓਕੇ ਜੀ‌ ਚੰਗਾ ਏ ਚੰਗਾ ਜੀ।
ਚੰਗਾ ਸਸ ਸੀ ਕਾਲ।